ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ। ਕੀ ਹਾਲ ਚਾਲ।
ਵਧੀਆ ਵਧੀਆ ਤੁਸੀਂ ਸੁਣਾਓ।
ਮੈਂ ਵੀ ਵਧੀਆ ਹੋਰ ਘਰ ਸਬ ਠੀਕ।
ਹਾਂ, ਸਭ ਠੀਕ ਐ।
ਮੈਂ ਹੁਣੇੇ ਤੁਹਾਨੂੰ ਯਾਦ ਕਰਦੀ ਪਈ ਸੀ। ਮੈਂ ਕਿਹਾ ਇੰਨੇ ਦਿਨ ਹੋ ਗਏ ਫੋਨ ਨੀ ਆਇਆ ਤੁਹਾਡਾ
ਅੱਛਾ, ਮੈਂ ਵੀ ਮੈਂ ਵੀ ਸੋਚ ਰਹੀ ਸੀ ਕਿ ਫੋਨ ਕਿੰਨੇ ਚਿਰ ਹੋ ਕੇ ਗੱਲ ਨੀ ਕੀਤੀ। ਤੇ ਬਸ ਰੋ ਹਾਂ, ਬਸ ਨਾ ਰੋਟੀ ਵਗੈਰਾ ਬਣਾ ਰਹੇ ਸੀ ਨਾ। ਤੇ ਫਿਰ ਇਸ ਕਰਕੇ ਹਾਂ। ਤੇ ਮੈਂ ਕਿਹਾ ਚੱਲ ਬਾਅਦ ਚ ਵਿਹਲੀ ਹੋ ਕੇ ਹਾਂਜੀ, ਅੱਜ ਅਸੀਂ ਬਣਾਇਆ ਮਟਰ ਪਨੀਰ। ਹੋਰ ਭਿੰਡੀ।
ਆਏ ਹਾਏ ਦੋ-ਦੋ ਸਬਜ਼ੀਆਂ।
ਹਾਂ, ਸਾਡੇ ਬ ਬੱਚੇ ਨੀ ਖਾਂਦੇ ਨਾ। ਦੋ-ਦੋ ਸਬਜ਼ੀਆਂ ਬਨਾਨੇ ਪੈਂਦੀਆਂ ਐ। ਭਿੰਡੀ ਏਧਰ ਜਾਣੇ ਭਿੰਡੀ ਖਾਂਦੇ ਨੇ ਅਧੇ ਜਾਣੇੇ ਮਤਲਬ ਮਟਰ ਪਣੀਰ ਖਾਂਦੇ ਨੀਂ ਫਿਰ ਥੋੜਾ, ਹਾਂ। ਫਿਰ ਦੋ ਜਾਣਿਆਂ ਵਾਸਤੇ ਬਣਾਇਆ ਸਬਜ਼ੀ। ਹਾਂ, ਉਹੀ ਤੇ ਫੇਰ ਬੱਚਿਆਂ ਬੱਚੇ ਨਾ ਖਾਣ ਤੇ ਫਿਰ ਮੁਸ਼ਕਿਲ ਹੋ ਜਾਂਦੀ ਐ। ਫੇਰ ਫੇਰ ਬਣਾਉਣ ਦਾ ਸਾਡਾ ਕੀ ਫਾਇਦਾ ਜੇ ਬਚ ਚਣੇ ਨੀ ਖਾਦੇ ਦੇ ਹੋਰ ਹੋਰ
ਹਾਂ ਅਸੀਂ ਲੇਟ ਹੀ ਉਠ ਫ ਅਸੀਂ ਅੱਜ ਛੁੱਟੀ ਸੀ ਨਾ ਸਾਡੇ ਉੱਥੇ ਤੇ ਈਦ ਸੀਬ ਤੇ ਬਾਜ਼ਾਰਾ ਜਾਣਾ ਨੀ ਤੇ ਅਸੀਂ ਜਿਵੇਂ ਇੱਕ ਲੇਟ ਉਠੇ- ਉੱਠੇ ਸੀ ਫੇਰ ਅਸੀਂ ਹੁਣੇ ਹੀ ਨਾਸ਼ਤਾ ਕੀਤਾ। ਕੀਤਾ ਸੀ।
ਅੱਛਾ ਜੀ ਇੰਨੀ ਦੇਰ ਹੁਣ ਲੰਚ ਦੇ ਟੈਮ ਤੇ ਨਾਸ਼ਤਾ ਉਹ ਇੱਕੋ ਚੀਜ਼ ਹੋ ਗਈ ਨਾ ਲਚ ਹੋਰ ਨਾ ਹਾਂ
ਹੂੰ ਫਿਰ ਬੱਚੇ ਵੀ ਅੱਜ ਲੇਟ ਹੀ ਉੱਠੇ ਸੀ ਛੁੱਟੀ ਸੀ ਫੇਰ ਇੱਕੀ ਵਾਰੀ ਦਾ ਖਾਣਾ ਬਣਾਇਆ ਮੈਂ ਤੇ। ਹਲੋ ਹੈਲੋ ਹੈਲੋ
ਹੈਲੋ
ਹਾਂ ਉਹ ਆਵਾਜ਼ ਘੱਟ ਗਈ ਸੀਗੀ।
ਹਾਂ ਵੈਸੇ ਬ ਇੱਧਰ ਕਿਸੇ ਵੇਲੇ ਆਵਾਜ਼ ਕੱਟ ਜਾਂਦੀ ਹੈ ਨਾ। ਤੇ ਹੋਰ ਮੈਂ ਕਿਹਾ ਸੀ ਬੱਚੇ ਹਾਂ ਮੈਂ ਫਿਰ ਵੀ ਬੱਚੇ ਪਰੇਸ਼ਾਨ ਕਰਦੇ ਹੋੁਣੇ ਛੁੱਟੀਆਂ ਪੈ ਗਈਆਂ ਨੇ।
ਹੋਰ ਬੜਾ ਪਰੇਸ਼ਾਨ ਕਰਦੇ ਆ
ਹੂੰ ਬਸ ਸਾਡੇ ਵੀ ਏਧਰ ਛੋਟੇ ਆ ਨਾ ਬੱਚੇ ਬਸ ਕਦੇ ਪਾਣੀ ਰੋਡ ਕਦੇ ਕੁਛ ਕਰ ਫੇਰ ਸਗੋਂ ਹਾਂ। ਹੁਣ ਸੋਚਿਆ ਸੀਗਾ ਵੀ ਸਮਰ ਕੈਂਪ ਵਗੈਰਾ ਲੱਗੇ ਹੋਏ ਨੇ। ਗੁਰਦੁਆਰੇ ਵਗੈਰਾ ਮੈਂ ਕਿਹਾ ਮੈਂ ਕਿਹਾ ਸੀ ਮੈਂ ਕਿਹਾ ਗੁਰਦੁਆਰੇ ਚਲੇ ਜਾ ਪੰਜਾਬੀ ਸਿੱਖ ਲੈ ਤੇ ਕਹਿੰਦਾ ਨਾ ਪਿਛਲੇ ਸਾਲ ਗਿਆ ਸੀ ਨਾ। ਤੇ ਫੇਰ ਇਸ ਕਰਕੇ ਹੁਣ ਕਹਿੰਦੇ ਕਹਿੰਦਾ ਵੀ ਮੈਂ ਮੈਨੂੰ ਆ ਗਈ ਹੈ ਸਾਰੀ ਮੈਂ ਨੀ ਸਿੱਖਣੀ ਮੈਂ ਚੱਲ ਹੂੰ
ਬੱਚਿਆਂ ਨੂੰ ਜਾਣਦੇ ਹੋ ਥੋੜਾ ਸਾਡੇ ਇੱਥੇ ਤੇ ਕੋਈ ਨੀਂ ਸਿਖਾਂਦੇ ਗੁਰਦੁਆਰੇ ਵਿੱਚ ਵੀ ਨੀ ਲੱਗਦੇ ਸਮਰ ਕੈਂਪ
ਅੱਛਾ ਨਹੀਂ ਇੱਧਰ ਦੇ ਲੱਗਦੇ ਨੇ ਇੱਧਰ ਤਾਂ ਕਾਫ਼ੀ ਦੇਰ ਦੇ ਲੱਗ ਰਹੇ ਨੇ ਤਿੰਨ ਚਾਰ ਸਾਲ ਹੋ ਗਏ। ਮਤਲਬ ਪੰਜਾ ਸਿਖਾਂਦੇ ਨੇ ਹਾਂ ਫਿਰ ਉਸ ਤੋਂ ਬਾਅਦ ਨਈਂ-ਨਈਂ ਫ੍ਰੀ-ਫਰੀ ਤੇਈਏ। ਕੋਈ ਮਰਜੀ ਮਤਲਬ ਕੋਈ ਮਰਜੀ ਸਿੱਖੇ ਹਾਂ ਇਹਦੇ ਵਿੱਚ ਪਿਛਲੀ ਵਾਰ ਦੇ ਬੱਚਿਆਂ ਨੇ ਮਤਲਬ ਹਾਰਮੋਨੀਅਮ ਵਗੈਰਾ ਵੀ ਸਿੱਖਿਆ ਸੀ। ਕੀਰਤਨ ਸਿੱਖਿਆ ਸੀ ਹਾਂ ਫੇਰ ਉਸ ਤੋਂ ਬਾਅਦ ਹਾਂ ਉਸ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਜਦੋਂ ਸਮਾਪਤੀ ਹੋ ਗਈ ਸੀ ਨਾ ਪੰਦਰਾਂ ਦਿਨਾਂ ਪੰਦਰਾਂ ਦਿਨ ਹੀ ਲਗਾ ਲਗਾਂਦੇ ਨੇ ਤੇ ਹਾਂ ਫਿਰ ਉਸ ਤੋਂ ਬਾਅਦ ਇਹਨਾਂ ਨੇ ਨਾ ਮਤਲਬ ਬੱਚਿਆਂ ਨੂੰ ਇਨਾਮ ਦਿੱਤੇ ਸੀ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਔਰ ਨਾਮ ਤੇ- ਉਸ ਤੋਂ ਬਾਅਦ ਬੱਚਿਆਂ ਨੇ ਕਈ ਬੱਚਿਆਂ ਨੇ ਪਾਠ ਬੋਲਿਆ ਵੀ ਮਤਲਬ ਪ੍ਰੋਗਰਾਮ ਇੰਨਾ ਵਧੀਆ ਕੀਤਾ ਸੀ ਲਾਸਟ ਵਿੱਚ ਤੇ ਸਾ ਗਿਆਰਾਂ ਵਜੇ ਭੋਗ ਪਿਆ ਜਾ ਕੇ ਕਦੇ ਗਿਆਰਾਂ ਸਾਢੇ ਗਿਆਰਾਂ ਹਾਂ ਹਮ ਹਮ ਲਾਸਟ
ਇੱਥੇ ਤੇ ਇਵੇਂ ਕੁਛ ਨੀਂ ਹੁੰਦਾ।
ਅੱਛਾ। ਇੱਧਰ ਫਿਰ ਉਹ ਮਤਲਬ ਆਪਣਾ ਆਪਣਾ ਹੁੰਦਾ ਨਾ ਕਈ ਮਤਲਬ ਹੁੰਦੇ ਨੇ ਬਅ ਹੁੰਦੇ ਨੇ ਉਹ ਸੋਚਦੇ ਆ ਕਿ ਅਸੀਂ ਬੱਚੇ ਵਿਹਲੇ ਨੇ ਅਸੀਂ ਲਗਾ ਲਈਏ ਤੇ ਬੱਚੇ ਸ ਸਿੱਖ ਜਾਣਗੇ ਸਾਰਾ ਕੁਛ। ਤੇ ਉਸ ਤੋਂ ਬਾਅਦ ਫੇਰ ਬੱਚਿਆਂ ਨੂੰ, ਹਾਂ, ਉਹ ਤਾਂ ਹੈ ਈ
ਤੇ ਮਾਂ ਪਿਓ ਨੂੰ ਵੀ ਹੁੰਦਾ ਐ ਕਿ ਚਲੋ ਕੁਛ ਕਰੇ ਕਿਉਂਕਿ ਘਰ ਚ ਬਹਿ ਕੇ ਪੂਰਾ ਦਿਨ ਫੋਨ ਹੀ ਚਲਾਣਾ--‌
ਹਾਂ, ਕੁਛ ਤਾਂ ਸਿੱਖਣ ਨਾ ਬੱਚੇ
ਹਾਂ ਉਹੀ ਤੇ ਮੈਂ ਆਪੈ ਹੀ ਕਹਿੰਦੀ ਆਂ ਕਿ ਕੁੱਛ ਤੇ ਕਰਨਾ ਚਾਹੀਦਾ ਮੈਂ ਵੀ ਆਪਣੇ ਬੱਚਿਆਂ ਨੂੰ ਕਿਹਾ ਕੁਛ ਜੁਆਇਨ ਕਰ ਲਓ ਕੋਈ ਸਵੀਮਿੰਗ ਤੇ ਚਲੇ ਜਾਓ, ਬੈਡਮਿੰਟਨ ਤੇ ਚਲੇ ਜਾਓ ਕਿੱਥੇ ਨਹੀਂ ਜਾਂਦੇ ਬਸ ਘਰ ਫੋਨ ਹੀ ਚਲਾਣਾ ਏ। ਉਹ ਵੀ ਸਹੀ ਨੀਂ ਐ ਫਿਰ ਛੁੱ ਪੜ੍ਹਦੇ ਵੀ ਨੀ ਕਹਿੰਦੇ ਛੁੱਟੀ ਐ, ਪੜ੍ਹਨਾ ਨਈਂ। ਹਾਂ।
ਬਸ ਉਹੀਏ ਨਾ ਹੁਣ ਤਾਂ ਹੁਣ ਪੜ੍ਹਦੇ ਨੀ ਹਾਂ ਹੁਣ ਪੜ੍ਹਦੇ ਨੀ ਲਾਸਟ ਵਿੱਚ ਆ ਕੇ। ਕਹਿਣਗੇ ਹਰਾ ਕੰਮ ਨੀ ਹੋਇਆ।
ਹਾਂ ਫਿਰ ਹੋਲੀਡੇ ਹੋਮਵਰਕ ਇੰਨਾ ਜ਼ਿਆਦਾ ਹੋ ਜਾਂਦਾ ਏ। ਫਿਰ ਕਰਨਾ ਸਭ ਸਾਨੂੰ ਪੈਂਦਾ ਏ ਕਿਉਂਕਿ ਕਿੰਨੇ ਸਾਰਾ ਕੰਮ ਹੁੰਦੇ ਫਾਈਲਾਂ ਬਣਾਓ ਕਾਪੀ ਕੰਪਲੀਟ ਕਰੋ।
ਤੇ
ਖਰ ਖ਼ਰਚੇ ਵੀ ਤੇ ਕਿੰਨੇ ਆ ਸਕੂਲ ਦੇ ਫਿਰ ਸਕੂਲ ਦੇ ਪ੍ਰੋਜੈਕਟ ਬਣਾਓ ਉਹ ਬ ਟੀਚਰਾਂ ਵੀ ਦੇਖਦੀਆਂ ਨੀ ਮਾਂ ਪਿਓ ਵਸਤੇ ਹੀ ਹੈਗੇ ਨੇ ਛੋਟੇ ਬੱਚੇ ਇੰਨੇ ਪ੍ਰੋਜੈਕਟ ਥੋੜ੍ਹੇ ਬਣਾ ਸਕਦੇ ਆ। ਬਣਾਣੇ ਤੇ ਸਾਨੂੰ ਵੀ ਪੈਂਦੇ ਆ ਉਹਦੇ ਵੀ ਇੰਨੇ ਖਰਚੇ ਹੁੰਦੇ ਆ ਫਿਰ
ਹਾਂ ਸਾਰਾ ਸਮਾਨ ਲਿਆਂਦੇ ਆ ਬਜ਼ਾਰੋਂ ਹਾਂ ਬਾਜ਼ਾਰੀ ਸਮਾਨ ਲਿਆਣਾ ਸਾਰਾ ਸਹੀ
ਉਹ ਵੀ ਅਲੱਗ ਹੀ ਮੈਂ ਤੇ ਆਪ ਆਪਣੇ ਬੱਚਿਆਂ ਨੂੰ ਕਿਹਾ ਕਿ ਜਾਓ ਕਿੱਥੇ ਅਕੈਡਮੀ ਜਾਓ ਹੁਣ ਮੈਂ ਪੁੱਛ ਕੇ ਆਈ ਸੀ ਜ਼ਰਾ ਸਵੀਮਿੰਗ ਦੀ ਫੀਸ ਇੰਨੀ ਮਹਿੰਗੀ ਫੀਸ ਛੇ ਹਜ਼ਾਰ ਰੁਪਏ ਤੇ ਨਾਲ ਜੋ ਕੱਪੜੇ ਹੈਗੇ ਆ ਉਹ ਅਲੱਗ ਹੁਣ ਇੰਨਾ ਪੈਸਾ ਥੋੜ੍ਹੀ ਖਰਚ ਕਰ ਸਕਦੇ ਆ।
ਅੱ ਨਹੀਂ ਕੱਪੜੇ ਤਾਂ ਲੈਣੇ ਪੈਂਦੇ ਹੈ ਕੱਪੜੇ ਤਾਂ ਅਸੀਂ ਵੀ ਬੱਚਿਆਂ ਨੂੰ ਲੈ ਕੇ ਦਿੱਤੇ ਸੀ। ਕੱਪੜੇ ਤਾਂ ਲੈ ਕੇ ਆਏ ਨੇ ਬਚੇ ਹਾਂ ਵੈਸੇ ਜ਼ਿਆਦਾ ਕੱਪੜੇ ਤਾਂ ਨੀ ਚਾਹੀਦੇ ਹੁੰਦੇ ਉਹਦੇ ਵਿੱਚ ਇੱਕ ਕੈਪ ਹੈਗੀ ਆ ਤੇ ਇੱਕ ਅ ਮਤਲਬ ਵੀ ਜਿਵੇਂ ਕਿ ਉਹ ਹੁੰਦਾ ਸਵੀਮਿੰਗ ਵਾਸਤੇ ਹਾਂ ਤੇ ਏਦਾਂ ਹੀ ਹੈ ਇੱਕ ਚਸ਼ਮਾ ਨਾਲ ਵਗੈਰਾ ਲਾ ਕੇ ਚਲਾ ਜਾਂਦਾ ਏ। ਸਾਡੇ ਤੇ ਸਾਡੇ ਵੀ ਜਾਂਦੇ ਆ ਨਾ ਬੱਚੇ ਹਾਂ ਹਾਂ ਸਾਡੇ ਬਚੇ ਜਾਂਦੇ ਨੇ ਮੇਰੇ ਹੈਗੇ ਨੇ ਅੱਛਾ ਤੇ ਹੋਰ ਮੇਰਾ ਆਪਣਾ ਵੀ
ਅੱਛਾ ਹੂੰ ਹੂੰ ਹੈਲੋ
ਹੈਲੋ
ਹੈਲੋ ਹਾਂ ਅੱਛਾ ਤੁਹਾਡਾ ਬੱਚਾ ਜਾਂਦਾ ਹੈ ਨਾਲ।
ਹਾਂਜੀ ਹਾਂਜੀ ਪਰ ਇੱਧਰ ਤੇ ਸਾਡੇ ਤੁਸੀਂ ਛੇ ਹਜ਼ਾਰ ਕਹਿ ਰਹੇ ਹੋ ਨਾ ਸਾਡੇ ਤਾਂ ਤਿੰਨ ਹਜ਼ਾਰ ਹੈ ਇੱਧਰ
ਸਾਡੇ ਇੱਥੇ ਤੇ ਸਭ ਚੀਜ਼ਾਂ ਠੀਕ ਮਹਿੰਗੀਆਂ ਨੇ ਸਾਡੇ ਹਰ ਚੀਜ਼ ਮਹਿੰਗੀ ਕੀਤੀ ਹੋਈ ਐ ਇੱਥੇ ਕੱਪੜੇ ਲੈਣ ਚਲੇ ਜਾ ਉੱਥੇ ਇੰਨੇ ਮਹਿੰਗੇ ਆ ਹਰ ਜਗਾ ਇੰਨੀ
ਹਰੇ ਕਿ ਮੰ ਹਾਂ ਵੈਸੇ ਵੀ ਮਹਿੰਗਾਈ ਵੈਸੇ ਚੱਲ ਈ ਰਹੀ ਹੈ ਮਹਿੰਗਾਈ ਤਾਂ ਬਹੁਤ ਜ਼ਿਆਦਾ ਹੋ ਗਈ ਅੱਜ ਕੱਲ ਤੇ ਪੰਜ ਸੌ ਰੁਪਇਆ ਲੈ ਕੇ ਜਾਓ ਤਾਂ ਕੁੱਛ ਵੀ ਨਹੀਂ ਆਉਂਦਾ
ਸੱਚੀ ਕੁਛ ਵੀ ਨਹੀਂ ਆਉਂਦਾ ਬੱਚਿਆਂ ਦੇ ਅੱਜ ਕੱਲ੍ਹ ਜੋ ਸਕੂਲ ਦਾ ਸਮਾਨ ਹੁੰਦਾ ਉਹ ਵੀ ਇੰਨਾ ਮਹਿੰਗਾ ਹੋ ਗਿਆ ਜਦ ਨਵੇਂ ਸਕੂਲ ਸਟਾਰਟ ਹੁੰਦੇ ਆ ਤਾਂ ਬੱਚਿਆਂ ਨੂੰ ਸਭ ਕੁਛ ਨਵਾਂ ਚਾਹੀਦਾ ਹੁੰਦਾ ਬੈਗ ਨਵਾਂ ਵੋਟਰ ਬੋਟਲ ਨਵਾਂ ਚਾਹ ਪਿਛਲੇ ਸਾਲ ਦਾ ਸਹੀ ਪਿਆ
ਸਹੀ ਪਿਆ ਹਾਂ ਸਾਡੇ ਬੱਚਿਆਂ ਨੇ ਲਿਆ ਹੁਣ ਬੋਟਲ ਵੀ ਲਈਏ ਬੈਗ ਲਏ ਨੇ ਤੇ ਹੁਣ ਪਹਿਲੇ ਤਾਂ ਬੁੱਕਸ ਵਗੈਰਾ ਸੀ ਮਤਲਬ ਜਿਵੇਂ ਪਹਿਲਾਂ ਪਾ ਤੇ ਜਿਹੜਾ ਅਗਲਾ ਪਹਿਲੇ ਮਤਲਬ ਜਿਵੇਂ ਹੁਣ ਸੈਕਿੰਡ ਤੋਂ ਥਰਡ ਗਿਆ ਤੇ ਪਹਿਲੇ ਲੱਗ ਜਾਂਦੀ ਸੀ ਬੁੱਕਸ ਵਗੈਰਾ ਤੇ ਹੁਣ ਤੇ ਬੁੱਕਸ ਹਾਂ ਸੈਕਿੰਡ ਹੈਂਡ ਵੀ ਲੈ ਲੈਂਦੇ ਸੀ ਬੱਚੇ ਲੇਕਿਨ ਉਹ ਹੁਣ ਅੱਜ ਕੱਲ ਤੇ ਬਿਲਕੁਲ ਕੋਈ ਬੁੱਕ ਵੀ ਨੀ ਲੱਗਦੀ ਕੋਈ ਵੀ ਨੀ ਹੈਗੀ
ਸਹੀ ਗੱਲ ਐ
ਹਮ
ਕਿਤਾਬਾਂ ਵੀ ਇੰਹਨੀ ਮਹਿੰਗੀਆਂ ਫਿਰ ਉਹ ਕਹਿੰਦੇ ਸਕੂਲ ਵਾਲੇ ਕਾਪੀਆਂ ਵੀ ਜਿੱਥੋਂ ਅਸੀਂ ਦੱਸੀਆਂ ਉੱਥੇ ਲਵੋ ਉੱਥੋਂ ਦੀ
ਹਾਂ ਉਹਥਰੋ ਇਹਨਾਂ ਨੇ ਆਪਣਾ ਪਾਇਆ ਹੁੰਦਾ ਦਾ ਨਾ ਮਤਲਬ ਵਿੱਚ ਕਮਿਸ਼ਨ ਪਾਈ ਹੁੰਦੀ ਏ ਫੇਰ ਇਸ ਕਰਕੇ ਵੀ ਉਹ ਕਹਿੰਦੇ ਵੀ ਉਧਰ ਵੀ ਲਓ ਉਹਨਾਂ ਦਾ ਆਪਣਾ ਹੁੰਦਾ ਹੈ ਵਿੱਚ ਅਹ ਸ ਚਲ ਹੋਰ ਵਧੀਆ
ਬਸ ਹੋਰ ਦੱਸੋ ਘਰ ਸਭ ਠੀਕ ਤੁਹਾਡੇ
ਸਭ ਵਧੀਆ ਹੋਰ ਚੱਲ ਕੋਈ ਨੀ ਬੱਚਿਆਂ ਨੂੰ ਦੇਖਣਾ ਆਪ ਪੁੱਛ ਕੇ ਆਣਾ ਨਾ ਗੁਰ
ਹਾਂ ਹਾਂ ਮੈਂ ਆਪ ਗੁਰਦੁਆਰੇ ਆਪ ਗੁਰਦੁਆਰੇ ਜਾਵਾਂਗੀ ਪੁੱਛ ਕੇ ਆਵਾਂਗੇ ਕੀ ਪਤਾ ਸਾਡੇ ਹੱਥੇ ਵੀ ਸਮਨ ਕੈਂਪ ਲੱਗਦੇ ਪਏ ਹੋਏ
ਹਾਂ ਉਹ ਤੁਸੀਂ ਟਰਾਈ
ਹੋ ਸਕਦਾ ਹਾਂ ਦੂਰ ਸਾਡੇ ਇੱਥੇ ਗੁਰਦੁਆਰਾ ਵੀ ਤੇ ਇੰਨੀ ਦੂੂਰ ਸਾਡੇ ਘਰ ਦੇ ਆਲੇ ਦੁਆਲੇ ਕੁਛ ਹੈ ਨੀ ਨਾ ਕੋਲ ਆਪ ਜਾਣਾ ਪੈਂਦਾ ਹੈ ਫੇਰ ਆਪ ਲੈਣ ਜਾਓ ਬੱਚਿਆਂ ਨੂੰ ਛੋੜਨ ਜਾਓ
ਹੂ ਉਹ ਤੇ ਹੈ ਹੀ, ਚੱਲ ਆਪ ਵੀ ਬਹਾਨੇ ਆਪ ਵੀ ਗੁਰਦੁਆਰੇ ਮੱਥਾ ਟੇਕ ਲਿਆ ਥੋੜ੍ਹੀ ਦੇਰ ਬੈਠ ਗਏ ਆ ਪਾਠ ਕਰ ਲਿਆ ਹੋਰ ਏਹੀ ਹੋ ਸਕਦਾ ਔ ਤੇ ਹੈ ਹੀ, ਚੱਲ ਹੋਰ ਹਾਂ ਚਲੋ ਕੋਈ ਗੱਲ ਨੀ ਫੇਰ ਕਰਾਂਗੀ ਗੱਲ ਠੀਕ ਹੈ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ